ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ ਹਾਂਜੀ ਸਾਸਰੀ ਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ, ਹਾਂਜੀ ਸਤ ਸ੍ਰੀ ਅਕਾਲ, ਬਸ ਵਧੀਆ, ਤੁਸੀਂ ਸੁਣਾਓ ਠੀਕ ਹੈ ਜੀ ਠੀਕ ਹੈ। ਹਾਂਜੀ ਹੋਰ ਕੀ ਕਰ ਰਹੇ ਸੀ ਹੋਰ ਤੁਸੀਂ ਕੀ ਕਰਦੇ ਪਏ। ਬਸ ਕੁਛ ਨੀ ਰੋਟੀ ਬਣਾਈਏ ਰਾਤ ਦੀ ਤੇ ਵਿਹਲੇ ਹੋਏ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰੀਏ ਥੋੜਾ ਜਿਹਾ ਖਾਣੀ ਲੇਟ ਏ ਬੱਚਿਆਂ ਨੇ ਕਹਿੰਦੇ ਸੀ ਹਜੇ ਨੀ ਖਾਣੀ। ਮੈਂ ਕਿਹਾ ਚੱਲ ਫੇਰ ਮੈਂ ਪੰਜ ਮਿੰਟ ਗੱਲ ਕਰ ਲਾ ਆਪਣੇ ਕਿਸੇ ਫਰੈਂਡ ਨਾਲ। ਕਹਿੰਦੇ ਠੀਕ ਹੈ ਹੋਰ ਤੁਹੀ ਸੁਣਾਓ ਤੁਹੀ ਕੀ ਬਣਾਇਆ।
ਤੁਹਾਡੇ ਬੱਚੇ ਕੀ ਖਾ ਪੀ ਲੈਂਦੇ, ਕੋਈ ਸਬਜ਼ੀਆਂ ਦਾ ਇਸ਼ੂ ਤੁਹਾਡੇ ਘਰ ਵੀ ਹੈਗਾ। ਬਸ ਅੱਜ ਦਾਲ ਬਣਾਈ ਸੀ ਉਹ ਬਸ ਹਾਂ ਦੁਪਹਿਰੇ ਬਣਾਈ ਸੀ ਦਾਲ ਉਹ ਹੁਣ ਨੀ ਖਾਣੀ ਤੇ ਹੁਣ, ਬਣਾ ਕੇ, ਦਿੱਤੇ ਆ ਉਹ ਖਾ ਰਹੇ ਉਹਦੇ ਨਾਲ ਫੁਲਕਾ ਖਾਧਾ, ਅੱਛਾ ਅੱਛਾ ਠੀਕ ਹੈ ਚਲੋ ਬੱਚੇ ਖਾ ਲੈਂਦੇ ਆ ਨਾ ਫੁਲਕਾ। ਹਾਂਜੀ ਅੱਛਾ ਅੱਛਾ ਸਬਜ਼ੀਆਂ ਬਣਾ, ਹਾਂ ਅਸੀਂ ਵੀ ਬਸ ਦਾਲ ਬਣਾਈ ਦੀ ਏ ਦਾਲ ਹੀ ਖਾਣਗੇ ਉਹ ਵੀ ਸ਼ਾਇਦ ਐਗ ਉਗ ਨਾਲ ਖਾ ਲੈਣਗੇ। ਸਬਜ਼ੀਆਂ ਦਾ ਬੜਾ ਇਸ਼ੂ ਹੈ ਸਬਜ਼ੀਆਂ ਦੀ ਬੜੀ ਮੁਸ਼ਕਿਲ ਹੋਈ ਦੀ ਹੈ। ਹਮ ਸਬਜ਼ੀ ਖਾ ਲੈਂਦੇ ਤੁਹਾਡੇ ਬੱਚੇ ਜਿਵੇਂ ਅੱਜ ਕੱਲ੍ਹ ਗਰਮੀਆਂ ਦੀਆਂ ਸਬਜ਼ੀਆਂ, ਕੱਦੂ, ਟਿੰਡੇ ਵਗੈਰਾ ਹਾਂ। ਬੱਚੇ ਬੜੀ ਮੁਸ਼ਕਿਲ ਖਾਂਦੇ ਆ ਬਣਾਦੇ ਆ ਇਨੀ ਖਾਸ ਛੁੱਟੀ ਵਾਲਾ ਦਿਨ। ਹਾਲੇ ਤਾਂ ਵੱਡਾ ਥੋੜਾ ਅੱਛਾ ਕਰ ਅੱਛਾ ਮਤਲਬ ਫੇਰ ਤੁਸੀਂ ਉਹਨਾਂ ਨੇ ਮਨਪਸੰਦ ਦੀ ਸਬਜ਼ੀ ਬਣਾਉਂਦੇ ਹੋਵੋਗੇ ਹੋਰ ਸਭ ਠੀਕ ਠਾਕ ਹਾਂਜੀ ਹਾਂਜੀ ਤੇ ਕੀ ਕੀ ਸਬਜ਼ੀ ਤੁਸੀਂ ਕੀ ਬਣਾਉਦੇ ਹੋ ਆਪਣੇ ਬੱਚਿਆਂ ਲਈ ਵੈਸੇ। ਸਕੂਲ ਟੀਫਨ ਚ ਤੁਸੀ ਕੀ ਕੀ ਦੇਂਦੇ ਹੋ ਉਹਨਾਂ ਨੂੰ ਬੋਇਲ ਆਲੂ ਬਣਾਨੀ ਹਾਂ ਜਾਂ ਰਾਜਮਾ ਰਾਜਮਾ ਚਾਵਲ ਅੱਛਾ ਹਾਂਜੀ, ਟਿਫਨ ਵਗੈਰਾ ਸਵੇਰੇ ਜਿਵੇਂ ਦਿੰਦੇ ਹੋ ਤੇ ਟਿਫਨ ਚ ਕੀ ਕੀ ਦਿੰਦੇ ਹੋ ਕਿਹੜੀ ਸਬਜ਼ੀ ਤੁਹਾਡੇ ਬੱਚੇ ਜਿਹੜੇ ਕੋਈ ਖੁਸ਼ ਹੋ ਕੇ ਖਾ ਲੈਂਦੇ ਆ ਕੀ ਕੀ ਬਣਾ ਕੇ ਦਿੰਦੇ ਹੋ ਟਿਫਨ ਚ ਆਲੂ ਦੀ ਸਬਜੀ ਹਾਂਜੀ ਆਲੂ ਦੀ ਸਬਜ਼ੀ ਸੁੱਕੀ ਬਿਲਕੁਲ ਖਾ ਲੈਂਦੇ ਆ ਅੱਛਾ ਹੋਰ ਯਾ ਯ ਜਿਵੇਂ ਸਬਜੀ ਵਗੈਰਾ ਹੋਏ ਉਹਦੇ ਨਾਲ ਫੁਲਕਾ ਖਾ ਲਿੰਦੇ ਆ। ਅੱਛਾ ਅੱਛਾ ਠੀਕ ਹੈ ਜੀ ਹਾਂ ਮੇਰਾ ਵੀ ਛੋਟੇ ਵਾਲਾ ਕਹੇਗਾ ਆਲੂ ਦਾ ਚਿਪਸ ਹੀ ਬਣਾ ਕੇ ਦਿਓ ਮੈਨੂੰ ਫਰੈਂਚ ਫਰਾਈਜ਼ ਜ਼ਿਆਦਾਤਰ ਉਹ ਹੀ ਮੰਗਦਾ ਹੈ। ਵੈਸੇ ਤਾਂ ਉਹ ਨਿਊਟਰੀ ਵਗੈਰਾ ਵੀੇ ਅਜੇ ਖਾ ਲੈਂਦਾ ਹਾਂ। ਇਹ ਆ ਕਿ ਚਲੋ ਟਿਫਨ ਸਕੂਲ ਤੇ ਖਾਦੇ ਆ ਘਰ ਥੋੜੀ ਕਰਦੇ ਆ ਲਟਰ ਮਸਤੀ ਘਰ ਬੋਲਦੇ ਐ ਨੀ ਖਾਣਾ ਉਹ ਨੀ ਖਾਣਾ ਹਾਂ ਘ ਵਰੀ ਕਰਦੇ ਆ। ਮਸਤੀਆਂ ਤੇ ਖਾਣ ਪੀਣ ਚ ਬੜੀ ਦਿੱਕਤ। ਸਲਾਦ ਵੀ ਨੀ ਖਾਣਾ ਕੁਛ ਨਹੀਂ ਖਾਣਾ। ਬਾਹਰ ਬਾਹਰ ਦੀਆਂ ਚੀਜ਼ਾਂ ਨੂੰ ਜਿਆਦਾ ਕਰਦੇ ਆ ਬਈ ਬਾਹਰ ਦੀ ਚੀਜ਼ ਜਿਹੜੀ ਮਰਜ਼ੀ ਮਿਲ ਜਾਏ। ਉਹ ਖਾ ਲੈਣੀ ਇਹਨਾਂ ਨੇ ਚਾਹੇ ਮਿਰਚਾਂ ਵਾਲੀ ਹੋਏ ਘਰ ਦੀ ਚੀਜ਼ ਚ ਮਿਰਚ ਵੀ ਪਈ ਹੋਏ ਉਹ ਬਸ ਉਥੇ ਹੀ ਛੱਡ ਦੇ ਨੀ ਹੈ।
ਉਹ ਨੀ ਖਾਣੀ ਇਹਨਾਂ ਨੇ।
ਉਹ ਨੀ ਖਾਣੀ ਇਹਨਾਂ ਨੇ ਹਾਂ ਬਾਹਰ ਦੀ ਚ ਜਿੰਨੀਆਂ ਮਰਜੀ ਮਿਰਚਾ ਹੋਣ ਉਹ ਨੀ ਲੱਗਦੀਆਂ ਇਹਨਾਂ ਨੂੰ
ਸਾਰੇ ਪਾਸੇ ਇਹੀ ਏ।
ਪਾਸੇ ਇਹੀ ਏ। ਹਾਂਜੀ ਹਾਂ, ਹੋਰ ਉਹ ਵੀ ਫਿਰ ਬਾਹਰ ਦੀ ਚੀਜ਼ ਆ ਨਾ ਘਰ ਦੀ ਚੀਜ਼ ਹਾਂਜੀ ਹਾਂ ਉਹ ਹੋਰ ਸੁਣਾਓ, ਵਧੀਆ ਵਧੀਆ ਹੋਰ। ਪ ਤੁਸੀਂ ਪੋਹੇ ਬਣਾਂਦੇ ਹੋ ਪੋਹੇ ਪੋਹੇ ਤੁਸੀਂ ਕਿਸ ਤਰ੍ਹਾਂ ਬਣਾਂਦੇ ਹੋ। ਮੈਨੂੰ ਦੱਸਣਾ ਥੋੜਾ ਕਿਸ ਤਰ੍ਹਾਂ ਬਣਾਂਦੇ ਹੋ ਤੁਸੀਂ ਪੋਹੇ ਮੈਂ ਵੀ ਬਣਾਨੀ ਹਾਂ ਲੇਕਿਨ। ਹਾਂ ਕਿਸ ਤੁਸੀਂ ਕਿਸ ਤਰ੍ਹਾਂ ਬਣਾਂਦੇ ਹੋ। ਹਾਂਜੀ। ਹੈਲੋ। ਹੈਲੋ। ਹੈਲੋ ਪਿਆਜ ਪਿਉਜ ਪਾ ਕੇ ਹਾਂਜੀ। ਹੈਲੋ ਹਾਂਜੀ ਹਾਂਜੀ ਬੋਲੋ ਬੋਲੋ। ਹਾਂਜੀ। ਹਾਂਜੀ। ਪਾ ਦਿੰਦੇ ਸੀ ਮਟੀਰੀਅਲ ਦੇ ਵਿੱਚ ਤੇ ਅੱਛਾ ਫਿਰ ਤਿਆਰ ਹੋ ਜਾਂਦਾ। ਅੱਛਾ। ਠੀਕ ਐ ਹਾਂਜੀ ਹਾਂਜੀ ਬੋਲੋ ਅਵਾਜ਼ ਵਿੱਚ ਨਾ ਕੱਟਦੀ ਪਈ ਐ ਤੁਹਾਡੀ। ਆਵਾਜ਼ ਵਿੱਚ ਸਾਇਲੈਂਟ ਵੀ ਹੋ ਜਾਂਦੀ ਐ ਤੇ ਕੱਟਦੀ ਵੀ ਪਈ ਐ ਹੂੰ। ਹਾਂਜੀ ਹਾਂਜੀ ਹਾਂ ਹੋਰ।
ਇ ਨੈਟਵਰਕ ਇਸ਼ੂ।
ਸਬਜ਼ੀਆਂ ਪਾ ਕੇ ਹਾਂਜੀ ਸਬਜ਼ੀਆਂ ਮਤਲਬ ਕੋਈ ਵੀ ਲੈ ਕੇ। ਵਗੈਰਾ ਪਾ ਕੇ ਤੇ ਫਿਰ ਉਹਨੂੰ ਪੋਹੇ ਨੂੰ ਹਾਂਜੀ ਹਾਂਜੀ ਹਾਂ ਮਟਰ ਦੀ ਹੋਗੀ। ਗਾਜਰ ਵਗੈਰਾ ਦੀ ਹੋਗੀ ਓ ਬਸ ਪਾ ਕੇ ਤੇ ਫੇਰ ਪੋਹੇ ਨੂੰ। ਉਹਦੇ ਵਿੱਚ ਪਾ ਲੈਣਾ ਅੱਛਾ ਅੱਛਾ ਠੀਕ ਐ। ਅੱਛਾ ਤੇ ਮਤਲਬ ਕਿੰਨੀ ਦੇਰ ਫੇਰ ਥੋੜਾ ਕਰ ਰੱਖਣਾ ਗੈਸ ਤੇ ਗੈਸ ਤੇ ਕਿੰਨੀ ਕੁ ਦੇਰ ਰੱਖ ਰੱਖਦੇ ਓ ਦਸ ਮਿੰਟ ਅੱਛਾ ਠੀਕ ਦਸ ਅੱਛਾ ਅੱਛਾ, ਥੋੜਾ ਹੋਜੇਗਾ ਨਾ ਠੀਕ ਆ ਪੂਰਾ ਮੇਕਅਪ। ਫਿਕਸ ਹੋਜੇਗਾ ਠੀਕ ਹੋਰ ਕੋਈ ਆਂਦੀ ਚੀਜ਼ ਤੁਹਾਨੂੰ ਬਈ ਜਿਹੜੇ ਤੁਹਾਡੇ ਬੱਚੇ ਬੱਚੇ ਤੁਹਾਨੂੰ ਬਈ ਜਿਹੜੀ ਚੀਜ਼ ਬੱਚਿਆਂ ਨੂੰ। ਪਸੰਦ ਹੋਏ ਤੁਸੀਂ ਬਣਾਂਦੇ ਹੋ ਕੋਈ ਐਸੀ ਡਿਸ਼ ਵਗੈਰਾ। ਬਈ ਬੱਚੇ ਜਿਹੜੇ ਸ਼ੌਕ ਨਾਲ ਖਾ ਲੈਂਦੇ ਬਰਗਰ ਬਰਗਰ। ਅੱਛਾ ਮੀਟ ਵਗੈਰਾ। ਅੱਛਾ ਘਰ ਬਣਾ ਲੈਣੇ ਆ ਹਾਂ ਹੋਟ ਡੋਗ ਵੀ ਬਣਾ ਲੈਂਣੇ ਆ। ਅੱਛਾ ਬਣਾ ਕੇ ਦਿੱਤਾ ਸੀ ਅੱਛਾ ਹੋਟ ਡੋਗ ਬਣਾਇਆ ਸੀ ਤੇ ਉਹ ਫਿਰ ਤੁਸੀਂ ਕਿਸ ਤਰ੍ਹਾਂ ਬਣਾਇਆ ਹੋਟ ਡੋਗ? ਕਿਸ ਤਰ੍ਹਾਂ ਬਣਾਇਆ ਮਤਲਬ ਬੱਚਿਆਂ ਲਈ ਹੂੰ? ਉਹ ਪਹਿਲੇ ਆਲੂ ਨੂੰ
ਕੇ ਫੇਰ ਉਹਨੂੰ ਸਾਫ਼ ਕੀਤਾ, ਉਹਦੇ ਛਿਲਕੇ ਲਗਾਏ ਉਤਾਰੇ ਤੇ ਫੇਰ ਉਹਦਾ ਸਾਰਾ ਮਿੱਟ
ਉਤਾਰੇ ਤੇ ਫੇਰ ਉਹਦਾ ਸਾਰਾ ਮੈਟੀਰੀਅਲ ਤਿਆਰ ਕੀਤਾ। ਅੱਛਾ, ਉਹਦੇ ਵਿੱਚ ਕੀ-ਕੀ ਪਾਇਆ ਤੁਸੀਂ ਮੇ ਜਿਹੜੀ ਮਿਕਸਚਰ ਬਣਾਇਆ ਆਲੂਆਂ ਦਾ? ਉਹ ਚ ਕੀ ਕੀ ਪਾਇਆ ਤੁਸੀਂ ਹਾਂਜੀ! ਹੈਲੋ। ਹਾਂਜੀ, ਮੈਂ ਕਿਹਾ ਆਲੂ ਬੋਇਲ ਕੀਤੇ ਤੇ ਵਿੱਚ ਕੀ ਪਾਇਆ ਫਿਰ ਹੋਰ ਤੁਸੀਂ ਨਾਲ? ਹੈਲੋ। ਹੈਲੋ, ਹਾਂਜੀ ਹਾਂਜੀ ਪਤਾ ਨੀ ਕਿਉਂ ਅਵਾਜ਼ ਕੱਟੀ ਜਾ ਰਹੀ ਆ ਵਿੱਚ? ਹਾਂਜੀ ਹੈਲੋ।
ਹੈਲੋ, ਹਾਂ।
ਹੈਲੋ, ਹਾਂ ਹਾਂਜੀ-ਹਾਂਜੀ ਆ ਰਹੀ ਆਵਾਜ਼, ਹਾਂਜੀ ਆ ਰਹੀ ਐ! ਆਲੂ ਮੈਂ ਕਿਹਾ ਫੇਰ ਬੋਆਇਲ ਕੀਤੇ ਵਿੱਚ, ਅੱਛਾ -ਅੱਛਾ ਸੁੱਕਾ ਧਨੀਆ! ਉਹਓਦਾ ਤੜਕਾ ਲਾਇਆ ਮਤਲਬ ਆਲੂਆਂ ਨੂੰ ਠੀਕ ਹੈ। ਹਾਂਜੀ। ਹੋਰ ਹੈਲੋ। ਹੈਲੋ। ਹੈਲੋ।
ਲੋ ਹੈਲੋ ਹਾਂਜੀ ਹਾਂਜੀ ਮਤਲਬ ਆਲੂ ਬੁਆਇਲ ਕਰਨੇ ਤੇ ਉਹਨਾ ਨੂੰ ਤੜਕਾ ਵੀ ਲਗਾਉਣਾ? ਹਾਂਜੀ ਹਾਂਜੀ ਉਹ ਮਿਸ ਤਿਆਰ ਕੀਤੀ ਨਾ ਪਹਿਲੇ ਥੋੜ੍ਹੀ ਜੀ ਹਾਂਜੀ ਕਿਵੇਂ ਤੜਕੇ ਚ ਕੀ ਕੀ ਪਾਇਆ ਤੁਸੀਂ? ਤੜਕੇ ਚ ਮੈਂ ਪਾਇਆ ਸੀ ਹਾਂਜੀ। ਆਵਾਜ਼ ਫੇਿਰ ਕੱਟੀ ਗਈ ਹੈ ਹਮ। ਬੱਚਿਆਂ ਦੇ ਹਿਸਾਬ ਨਾਲ ਹੀ ਬਣਾਉਦੇ ਹੋ ਨਾ, ਬ ਉਹਨਾਂ ਦੇ ਹਿਸਾਬ ਦਾ ਹੀ ਸਪਾਈਸ ਹੋਣਾ ਚਾਹੀਦਾ। ਹਾਂਜੀ ਹੈਲੋ। ਹਜੀ ਹਾਂਜੀ, ਅ ਹੈਲੋ ਹਾਂਜੀ ਹਾਂਜੀ। ਬੋਲੋਲ ਹਲੋਹੈਲੋ
ਹੈਲੋ ਹੈਲੋ ਹਾਂਜੀ ਤੁਸੀਂ ਕੀ ਬਣਾਇਆ?
ਅਸੀਂ ਤੇ ਅੱਜ ਉਹੀ ਬਣਾਈ ਹੈ ਦਾਲ ਹੀ ਬਣਾਈ ਸੀ ਬੱਚੇ ਖਾ ਲੈਂਦੇ ਆ ਮੇਰੇ ਬੱਚੇ। ਦੁਪਹਿਰੇ ਮੈਂ ਚਾਮਪਾਂ ਬਣਾਈਆਂ ਸੀ ਉਹ ਵੀ ਪਈ ਦੀਆਂ ਥੋੜੀਆਂ, ਬਸ ਉਹ ਬੱਚਿਆਂ ਨੇ ਖੁਸ਼ ਹੋ ਕੇ ਖਾ ਲੈਣੀ ਉਹੀ। ਦਾਲ ਨਾਲ ਅਸੀਂ ਖਾ ਲਵਗੇ ਤੇ ਬੱਚੇ ਦਾਲ ਖਾਣਗੇ। ਚ ਉਓਹੀ ਬਣਾਓਨੇ ਚੀਜ਼ ਜਿਹੜੇ ਬੱਚੇ ਖਾ ਲੈਣ ਖੁਸ਼ ਹੋ ਕੇ ਹੀ ਇਹੀ ਬਣਾਉਣੀ ਪੈਂਦੀ ਹੈ ਨਾ ਇਹੀ ਜੋ ਬੱਚੇ ਖਾਣ।
ਹਾਂਜੀ।
ਨਾਲੇ ਸਬਜ਼ੀ ਵੀ ਬਣਾਉਦੇ ਉਹਨਾਂ ਦੇ ਅਕੋਰਡਿੰਗ ਜ ਭਿੰਡੀਆਂ ਵੀ ਪਸੰਦ ਏ ਬੱਚਿਆਂ ਨੂੰ। ਭਿੰਡੀ ਵੀ ਬਣਾ ਲਈ ਦੀ ਏ। ਛ ਇੱਕ ਛੋਟੇ ਨੂ ਮੇਰੇ ਉਹ ਕੈਪਸੀਕਮ ਪਸੰਦ ਏ, ਹਾ ਬੜੀ ਮੁਸ਼ਕਿਲ ਕਲ ਖਾਂਦਾ ਹੈ ਉਹ ਤੇ ਬਹੁਤ ਉਹਨੇ ਨੀ ਖਾਣੀ, ਛੋਟਾ ਤੇ ਬਿਲਕੁਲ ਨੀ ਖਾਏਗਾ। ਵੱਡੇ ਵਾਲਾ ਫੇਿਰ ਵੀ ਖਾ ਲੈਂਦਾ ਹੈ, ਹਾਂ ਉਹਨੂੰ ਸਮਝ ਇਹ ਨਾ ਵੀ ਸਬਜ਼ੀ ਖਾਣੀ ਚਾਹੀਦੀ ਹੈ, ਉਹ ਨੀ ਖਾਂਦਾ ਨਾ ਵੱਡਾ ਛੋ ਦੇਂਦੇ ਦਹੀਂ ਵਗੈਰਾ, ਹਾਂ ਬਸ ਰਾਜਮਾਂ ਚਾਵਲ। ਹਾਂ ਉਹ ਖਾ ਲੈਣਗੇ। ਉਹ ਵੀ ਖਾ ਲੈਣਗੇ, ਰਾਜਮਾਂ ਚਾਵਲ ਹੋ ਗਏ ਦਾਲ ਚਾਵਲ ਹੋ ਗਏ।
ਹਾਂਜੀ।
ਉਹ ਫੇਿਰ ਅਸੀਂ ਸਾਡੇ ਕੋਲ ਨ ਰੋਜ਼ ਰੋਜ਼ ਦਾਲਾਂ ਵਗੈਰਾ ਨਹੀਂੀ ਖਾ ਸਕਦੇ ਰਾਜਮਾਂ ਦਾਲਾਂ। ਇਹ ਤਾਂ ਚੀਜ਼ਾਂ ਹੁੰਦੀਆਂ ਚਲੋ ਹਫ਼ਤੇ ਚ ਇੱਕ ਵਾਰੀ ਬਣ ਜਾਣ ਫੇਰ ਹੀ ਅੱਛੀਆਂ ਲੱਗਦੀਆਂ। ਰੋਜ਼ ਰੋਜ਼ ਨੀ ਚੰਗੀਆਂ ਲੱਗਦੀਆਂ ਇਹ ਚੀਜ਼ਾਂ ਹਾਂ ਬੱਚਿਆਂ ਨੂੰ। ਦੋਪੈਰੇ ਬਣਾਏ ਸੀ ਤੇ ਹੁਣ ਦੋਨਾਂ ਨੇ ਨੀ ਖਾਧੀ।
ਓਹਨਾ ਨੇ ਨਹੀਂ ਖਾਧੀ
ਦੋਨਾਂ ਨੇ ਨੀ ਖਾਧੀ ਦਾਲ ਨੀ ਖਾਣੀ ਦਾਲ ਨੀ ਖਾਣੀ ਨੂੰ ਐੱਗ ਬਣਾ ਕੇ ਦਿੱਤੇ ਤੇ ਦਾਲ ਫਿਰ ਵਧੀਆ ਏ ਹਾ ਉਸ ਤਰ੍ਹਾਂ ਖਾ ਲਣਗੇ ਨਾ ਨਾਲ ਇਹ ਤੇ ਹੈ। ਹਾਂਜੀ ਹਾਂ ਚਲੋ ਬੱਚੇ ਤਰੀਕੇ ਨਾਲ ਰੋਟੀ ਖਾ ਲੈਣਦੇ ਉਹੀ। ਮਨ ਨੂੰ ਹੁੰਦਾ ਵੀ ਚਲੋ ਖਾਦੀਏ ਜਾਂ ਕਹਿਣਗੇ ਪਰੌਂਠ। ਆ ਬਣਾ ਕੇ ਦਈ ਜਾਓ ਬਸ ਪਾਰੋਂਠੀ ਬੜੀ ਪਸੰਦ ਏ। ਪਰੋਠੀ ਖਾ ਲੈਂਦੇ ਆ ਹੂੰ। ਛੁੱਟੀ ਵਾਲੇ ਦਿਨ ਹੁੰਦਾ ਥੋੜਾ ਕੁਛ ਅਲੱਗ ਨਾਸ਼ਤਾ ਕਰਨਾ ਇਹਨਾਂ ਨੇ ਜਾਂ ਕੋਈ ਸੈਂਡਵਿਚ ਹੋ ਗਏ ਜ ਕੋਈ ਉਹ ਚਿੱਲਾ ਹੋ ਗਿਆ ਕੋਈ ਪੂੜੇ ਹੋ ਉਹ ਇਹੋ ਜਿਹੀਆਂ ਚੀਜ਼ਾਂ ਮੰਗਣਗੇ ਫਿਰ ਹਾਂ। ਬਣਾਉਣੀਆਂ ਪੈਂਦੀਆਂ ਫਿਰ ਬੱਚਿਆਂ ਦੇ ਹਿਸਾਬ ਨਾਲ ਫਿਰ ਜੋ ਬੱਚਿਆਂ ਨੂੰ ਪਸੰਦ ਹੋਏ। ਹਾਂਜੀ, ਅੱਛਾ ਹੋਰ ਸੁਣਾਓ ਤੁਸੀਂ? ਹੈਲੋ। ਹੈਲੋ। ਹੈਲੋ।